ਕਕ ਜੀ।
ਸਤਿ ਸ਼੍ਰੀ ਅਕਾਲ ਮੈਮ ਕੀ ਹਾਲ ਨੇ।
ਹਾਂਜੀ ਵਧੀਆ ਤੁਸੀਂ ਸੁਣਾਓ।
ਅਸੀਂ ਵੀ ਠੀਕ ਹੈ ਹੋਰ ਘਰ ਪਰਿਵਾਰ ਸਭ ਠੀਕ।
ਹਾਂਜੀ -ਹਾਂਜੀ ਵਧੀਆ ਸਰ ਹੋਰ ਰੋਟੀ ਪਾਣੀ ਖਾ ਲਿਆਓ ਤੁਸੀਂ
ਹਾਂਜੀ- ਹਾਂਜੀ ਰੋਟੀ ਪਾਣੀ ਖਾ ਲਿਆ ਸ਼ਾਮ ਦੀ ਚਾਹ ਵੀ ਪੀ ਲਈ ਹੈ ਬੈਠੇ ਥੋੜਾ ਜਿਹਾ ਸੋਚਿਆ ਤੁਹੂੰ ਇੱਕ ਵਾਰੀ ਫੋਨ ਕਰਕੇ ਤੁਹ ਨਾਲ ਗੱਲ ਕਰ ਲਈਏ।
ਜੀ।
ਬਸ ਤੁਹਾਨੂੰ ਆਹਹੀ ਪੁੱਛਣਾ ਯਾਰ ਕੀ ਤੁਹਾਨੂੰ ਨੀ ਲੱਗਦਾ ਕਿ ਯਾਰ ਕੀ ਯਾਰ ਸਾਲ ਥੋੜਾ ਮੌਸ ਯਾਰ। ਸਾਰੇ ਪਹਿਲਾ ਆਈ ਆਉਂਦੇ ਆ ਤੇ ਹੱਦੋਂ ਵੱਧ ਆਈ ਆਉਂਦੇ ਆ ਤੇ ਗਰਮੀ। ਕੁਛ ਪਹਿਲਾਂ ਹੀ ਆ ਕੇ ਤਾਂ ਰ ਜਾਨ ਨੀ ਦੇਈ
ਹਾਂਜੀ ਪਿਛਲੇ ਸਾਲ ਵੀ ਕੁਛ ਏਦਾਂ ਹੀ ਹੋਇਆ ਸੀ ਨਵੰਬਰ ਤੱਕ ਲਾਸਟ ਤੇ ਗਰਮੀ ਪਈ ਰਹੀ ਸੀ ਹਨਾ। ਤੇ ਹੁਣ ਸਾਲ ਇਹੋ ਸੀਜ਼ਨ ਹੈਗਾ ਸਿਰਫ ਦੋ ਕੁ ਮਹੀਨੇ ਮੇਰੇ ਹਿਸਾਬ ਨਾਲ ਠੰਢ ਰਹੀ ਹੋਣੀ ਆ।
ਹਾਂਜੀ -ਹਾਂਜੀ -ਹਾਂਜੀ।
ਐਤ ਵਾਰ ਫੇਰ ਗਰਮੀ ਬਹੁਤ ਜਿਆਦਾ ਪੈ ਗਈ ਹੋਈ ਆ ਤੇ ਕੁੱਛ ਜਿਹੜਾ ਸੋ। ਦਾ ਮਹੀਨਾ ਵੀ ਕਹਿ ਲਓ ਕਿ ਪਹਿਲਾਂ ਜਿਹੜਾ ਲੇਟ ਹੋਣਾ ਤੇ ਉਹ ਫੋਨ ਦਾ ਮਹੀਨਾ ਪਹਿਲਾਂ ਸਟਾਰਟਿੰਗ ਵਿੱਚ। ਚਝ ਹੋ ਚੁੱਕਿਆਇਆ ਵਾ।
ਹਾਂਜੀ ਨਹੀਂ -ਨਹੀਂ ਸਾਉਣ ਦਾ ਮਹੀਨਾ ਮੇਰੇ ਖਿਆਲ ਨਾਲ ਆਹੀ ਮਹੀਨੇ ਦੀ ਤੀਹ ਤਰੀਕ ਨੂੰ।
ਹਾਂਜੀ - ਹਾਂਜੀ ਸ਼ਾਇਦ ਹਾਂਜੀ -ਹਾਂਜੀ। ਪਰ ਇਹਦੇ ਚ ਇਹ ਹੈ ਕਿ ਜਿਸ ਤਰ੍ਹਾਂ ਮੌਸਮ ਸਲਾਬ ਸਿਸਬ ਸਲਣ ਜ ਹੋਉਣੀ। ਸਟਾਰਟ ਹੋ ਜਾਂਦੀ ਨਾ ਸੋਣ ਦੇ ਇਹ ਚੀਜ਼ਾਂ ਪਹਿਲਾਂ ਹੀ ਹੋਣ ਲੱਗ ਪਈਆਂ ਵਾ।
ਹਾਂਜੀ- ਹਾਂਜੀ- ਹਾਂਜੀ ਨਾਲੇ ਤੁਸੀਂ ਆਹ ਵੀ ਨੋਟਿਸ ਕੀਤਾ ਹੋਣਾ ਕਿ ਯਾਰ ਕਿ ਗਰਮੀ ਵੀ ਫਰਵਰੀ ਦੇ ਮਹੀਨੇ ਚ ਸਟਾਰਟ ਹੋ ਗਈ ਆ ਕੇ। ਕੀ ਹਾਲੇ ਤੱਕ ਜਾਣਗੇ? ਚਾਰ ਮਹੀਨੇ ਹੋ ਗਏ ਪੰਜ ਮਹੀਨੇ ਹੋ ਗਏ ਪੂਰੀ ਗਰਮੀ ਚੱਲਣਦੀ ਹੈ ਅਤੇ ਗਰਮੀ ਦਾ ਟੈਂਪਰੇਚਰ ਵੀ ਹੈ। ਕੀ ਰਕਾਰਡ ਕਰਦਾ ਇੰਡੀਆ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਹੀ ਕਿ ਫਿਫਟੀ। ਟੂ ਫਿਫਟੀ, ਬਵੰਜਾ, ਤਰਵੰਜਾ ਡਿਗਰੀ ਤੱਕ ਚਲਾ ਗਿਆ।
ਹਾਂਜੀ- ਹਾਂਜੀ ਬਿਲਕੁਲ ਜੀ ਬਿਲਕੁਲ
ਚੀਜ਼ਾਂ ਪੁੱਛਣੀਆਂ ਹੈ। ਕਿ ਇਹ ਚੀਜ਼ਾਂ ਹੁੰਦੀਆਂ ਕਿੱਦਾਂ ਜਿੱਦਾਂ। ਕਿ ਹੁਣ ਮੈਂ ਵੀੇਰਲਾ ਵੇਂਨਾ ਪਿਆ। ਕਿ ਜਿੱਦਾਂ ਵੋਰ ਚੱਲਣਦੇ ਆ। ਜਿਹੜੇ ਆ ਨਿਊਕਲੀਅਰ ਬੋਬ ਜਿਹੜਾ ਬਣਾ ਕੇ ਸਮੁੰਦਰ ਦੇ। ਕਰਨ ਵਾਸਤੇ, ਉਹਦੇ ਵਿੱਚ ਬਲਾਸਟ ਕਰਦੇ ਆ ਤੇ ਸ਼ਾਇਦ ਉਹਦੇ ਨਾਲ ਵੀ ਹੁੰਦਾ ਹੋਊਗਾ ਨਾ ਇਹ ਚੀਜ਼ਾਂ।
ਹਾਂਜੀ ਬਿਲਕੁਲ। ਬਿਲਕੁਲ ਜੀ ਹੋ ਸਕਦਾ ਇਹਨਾਂ ਚੀਜ਼ਾਂ ਨਾਲ ਕਿਉਂਕਿ ਜੰਗ ਦੇ ਨਾਲ ਇੱਕ ਤੇ ਸਾਡੇ ਕਹਿ ਲੋੋ ਕਿ ਅਸਮਾਨ ਦੇ ਵਿੱਚ ਵੀ ਕਿੰਨਾ ਧੂੰਆਂ- ਧੂੰਆਂ ਆ ਰਿਹਾ ਹਨਾ ਜਿਹਦੇ ਕਰਕੇ।
ਬਿਮਾਰੀਆਂ। ਫੈਲਦੀਆਂ ਵਾ ਮੌਸਮ ਦੇ ਵਿੱਚ ਫ਼ਰਕ ਪੈਂਦਾ ਵਾ ਹਰ ਚੀਜ਼ ਦਾ ਉਹ ਵੀ ਚੀਜ਼ਾਂ ਹੋਦੀਆਂ। ਹੁਣ। ਅਸੀਂ ਨਾ ਹੁਣ ਮੈਂ ਵੀ ਨਿਊਜ਼ ਦੇ ਵਿੱਚ ਵੇਖਣ ਡਿਹਾ ਕਿ ਜੋ ਅਟਲਾਂਟਿਕ ਓਸ਼ਨ ਜਿਹੜਾ ਵੱਡਾ ਸਮੁੰਦਰ ਹੈਗਾ ਸਭ ਤੋਂ ਵੱਡਾ। ਕਿ ਜਿਹਦੀ ਗਹਿਰਾਈ ਨਹੀਂ ਮਾਪੀ ਗਈ ਕਿ ਉਹ ਉੱਥੋਂ ਦੀ। ਬਰਫ਼ ਵੀ ਟੁੱਟਣ ਦੀ ਪਿਘਲਣ ਦੀ ਹੋਣ ਤੇ ਉੱਥੇ ਵੀ ਚੀਜ਼ਾਂ ਨ ਹਦੀ। ਹਾਂਜੀ - ਹਾਂਜੀ ਬੜੇ ਜਿਹੜੇ। ਕਿੰਨੇ- ਕਿੰਨੇ ਹਜ਼ਾਰਾਂ ਸਾਲਾਂ ਤੋਂ ਜਿਹੜੇ ਟਿੱਗੇਕੇ ਹੋਏ ਪਹਾੜ ਹੈਗੇ ਨਾ। ਉਹ ਹੁਣ ਉਹ ਪਿਘਲਣ ਦਿਆ ਤੇ ਟੁੱਟਣ ਦਿਆ ਤੇ ਉਹਦੇ ਨਾਲ ਵੀ। ਸ਼ਾਇਦ ਆਹੀ ਜਿਹੜੀਆਂ ਟੈਕਨੋਲੋਜੀਆਂ ਚੱਲਣ ਦੀਆਂ ਉਹਨਾਂ ਕਰਕੇ ਆਉਂਦੇ ਆ ਹੁਣ ਇੱਧਰ ਦਾ ਹੀ। ਸ਼ਾਇਦ ਉਹ ਹੁੰਦਾ ਹੁਣ ਵੀੇ ਦੇ ਇੱਧਰ ਦਾ ਵਾਰ ਛਿੜ ਗਿਆ ਜਿਹੜਾ ਹੁਣ ਈਰਾਨ ਦੇ ਵੀ ਜਦ ਯੁੱਧ ਲੱਗ ਗਿਆ ਕਿ ਆ ਦੁਬਈ ਹੁਨ ਦੁਬਈ ਤੋਂ ਅ ਆਪਣੇ ਇੱਧਰ ਦਾ ਫਾਸਲਾ ਹੈ ਕਿੰਨਾ ਗਾ ਦੋ ਤਿੰਨ ਘੰਟੇ ਦਾ ਬਾਏ ਏਅਰ ਦਾ ਰਸਤਾ ਹੈਗਾ ਤੇ ਉਹ ਅਸਰ ਹਾਂਜੀ ਇਹ ਹੈਗਾ ਤੇ ਏਸ਼ੀਆ ਤੇ ਹੈਗਾ ਏਸ਼ੀਆ ਕੰਟਰੀ ਚ ਹੀ ਆ ਜਾਂਦਾ ਨਾ ਤੇ ਉਹ ਚੀਜ਼ ਦਾ ਫਰਕ ਪੈਂਦਾ ਨਾ ਇੱਧਰ ਆ ਗਏ ਇਸੇ ਕਰਕੇ ਹਰ ਚੀਜ਼ ਮੈਂ ਉਹੀ ਚੀਜ਼ ਵੇਖਨ ਡੇਆ ਕਿ ਪਿਛਲੇ ਸਾਲ ਮਾਂਨਦਾ ਚਲੋ ਪਿਛਲੇ ਸਾਲ ਠੰਢ ਵੀ ਚਲੋ ਠੀਕ ਹੈ ਨੋਰਮਲ ਸੀ ਐਤਕੀਂ ਇਹ ਸਾਲ ਜਿਹੜੀ ਚੜ੍ਹਦੀ ਠੰਡ ਆਈ ਜਿਹੜੀ ਦੋ ਮਹੀਨੇ ਆਈ ਠੰਢ ਆਈ ਹੈ ਪਰ ਪੂਰਾ ਈ ਮਗਰ ਪਿਛਲੇ ਸਾਲ ਦੇ ਹਰ ਮੌਸਮ ਦੇ ਵਿੱਚ ਫਰਕ ਹੈਗਾ ਏ। ਟਾਈਮ ਟੂ ਟਾਈਮ ਹੈਗਾ ਸੀ ਪਰ ਉਹ ਚੀਜ਼ ਹੈਗੀ ਨਹੀਂ ਸੀ। ਕਿ ਠੰਡ ਵੀ ਨੋਰਮਲ ਸੀ ਅਪਣੇ ਟੈਮ ਤੇ ਆਈ ਅਪਣੇ ਟਾਈਮ ਤੇ ਗਈ ਹੈ ਗਰਮੀ ਆਈ ਹੈ ਗਰਮੀ ਵੀ ਇੰਨੀ ਨੀ ਸੀ ਅਪਣੇ ਟਾਈਮ ਤੇ ਅਪਣੇ ਟਾਈਮ ਤੇ ਆ ਕੇ ਚਲੀ ਹੇਗੀ ਆ ਬਾਰਿਸ਼ ਵੀ ਆਈ ਸੀ ਬਾਰਿਸ਼ ਦਾ ਮੀਂਹ ਦਾ ਮੌਸਮ ਆਇਆ ਵਾ ਤੂੰ ਵੀ ਅਪਨੇ ਟਾਈਮ ਤੇ ਇਹ ਘੱਟ ਆਇਆ ਫੇਰ ਆਹ ਠੰਡ ਹੁਣ ਅੱਜ ਤੋਂ ਬਾਅਦ ਜਿਹੜੀ ਠੰਡ ਆਈ ਆਹ ਸਾਲ ਦੀ ਦੋ ਮਹੀਨੇ ਤਿੰਨੇ ਮਹੀਨੇ ਵਸ ਆਈ ਹੈ ਪਰ ਹੱਦੋ ਵੱਧ ਆਈ ਹੈ ਪਰ ਗਰਮੀ ਐਰਕਨ ਹਰ ਗਰਮੀ ਨੇ ਹੱਦ ਕਰਤੀ ਕਿ ਜ ਫਰਵਰੀ ਦੇ ਮਹੀਨੇ ਦੀ ਸਟਾਰਟਿੰਗ ਚੋ ਗਰਮੀ ਚਾਲੂ ਹੋ ਗਈ ਹੈ ਅੱਜ ਜੁਲਾਈ ਦਾ ਮਹੀਨਾ ਟੱਚ ਹੋ ਗਿਆ ਜੁਲਾਈ ਦਾ ਮਹੀਨਾ ਵੀ ਆਪਾਂ ਹੁਣ ਫੱਟ ਦੋਗੇ ਸੱਤ ਤਰੀਕ ਅੱਠ ਤਰੀਕ ਹੋ ਗਈ ਅੱਜ ਕਿੰਨਾ ਟਾਈਮ ਹੋਗਿਆ ਪੰਜ ਮਹੀਨੇ ਹੋ ਗਏ ਗਰਮੀ ਦਾ ਮੌਸਮ ਦਾ
ਬਿਲਕੁੱਲ ਜੀ ਬਹੁਤ ਹੀ ਜੇਦੀ ਗਰਮੀਂ ਹੈਗੀ ਹੈ ਇੰਨੀ ਕੁ ਜੇਦੀ ਕਹਿ ਲਓ ਕਿ ਅੱਜ ਕੱਲ੍ਹ ਤਾਂ ਕਹਿਣ ਕਹਿੰਦੇ ਨਾ ਕਿ ਨਕਲੀ ਮੀਂਹ ਵੀ ਕਹਿੰਦੇ ਜਿਹੜੇ ਪੂਆ ਰਹੇ ਨੇ। ਕੁਛ ਇਹ ਉਹਨਾਂ ਕਰਕੇ ਵੀ ਸਾਡੇ ਹੋ ਚੁੱਕੀਆਂ ਹੋਈਆਂ ਵਾ ਹਨਾ ਤੇ ਇੱਕ ਸਾਡੇ ਜਿਹੜੇ ਰੁੱਖ ਵਗੈਰਾ ਜਿਹੜੇ ਹੋ ਗਏ ਨੇ ਇੱਕ ਕੁਦਰਤ ਹੀ ਕਹਿ‌ ਲਓ ਕਿ ਕੁਦਰਤ ਛੇੜਛਾੜ ਇੰਨੀ ਜੈਦੀ ਹੈਗੀ ਹੈ ਨਾ ਜਿਨਾਂ ਕਰਕੇ ਵੀ ਗਰਮੀਂ ਅੱਜ ਕੱਲ ਬਹੁਤ ਹੀ ਜ਼ਿਆਦਾ ਵੱਧਦੀ
ਨਹੀਂ ਰੱਬ ਦੀ ਚੀਜ਼ ਬਣਾਈ ਕੋਈ ਰੱਬ ਦੀ ਕੁਦਰਤ ਦੀ ਜਿਹੜੀ ਚੀਜ਼ ਬਣੀ ਹੋਈ ਉਹਨਾਂ ਛੇੜਛਾੜ ਕਰਾਂਗੇ ਤੇ ਸਾਨੂੰ ਸਜ਼ਾ ਤਾਂ ਮਿਲੂਗੀ। ਸਾਡੇ ਵਰਗੇ ਇਨਸਾਨ ਹੀ ਕਰਨ ਦੇ ਆ ਹੁਣ ਤੁਸੀਂ ਅਪਣੇ ਐਡਵਾਂਸ ਟੈਕਨੋਲੋਜੀ ਕਰਕੇ ਅਗਰ ਤੁਸੀਂ ਕੁਦੱਰਤ ਦੀ ਬਣਾਈ ਹੋਈ ਚੀਜ਼ਾਂ ਜਿਹੜੀ ਖੂਬਸੂਰਤ ਜਿਹੜੀ ਹਾਨੂੰ ਹਵਾ ਦਿੰਦੀ ਹੈ ਚੰਗੀ ਸਾਫ ਦਿੰਦਾ ਵਾ ਆਕਸੀਜਨ ਦਿੰਦਾ ਵਾ ਉਹਨੂੰ ਖਰਾਬ ਕਰੋਗੇ ਤੇ ਉਹਨੇ ਅਪਣੇ ਆਪ ਵਿਗੜਨਾ ਵਾ।
ਬਿਲਕੁਲ ਸਹੀ ਕਿਹਾ ਜੀ ਇਹ ਚੀਜਾ ਹਰ ਇੱਕ ਚੀਜ਼ ਹਰ ਕਿਸੇ ਦੇਖੋ ਜੀ ਇੱਕ ਬੰਦੇ ਦੀ ਮੁਦ ਮੁਨਿਆਦ ਇੱਕ ਹੁੰਦੀ ਆ ਹੁਨ। ਜਿਵੇਂ ਹੁਨ ਦ ਵਗੈਰਾ ਲੱਗੇ ਹੁੰਦੇ ਨੇ ਹੁਣ ਇਹ ਵੀ ਤੇ ਹਾਨੂੰ ਧੁੱਪ ਤੋਂ ਬਚਾਂਦੇ ਨੇ ਛਾਂ ਦਿੰਦੇ ਨੇ ਹਵਾ ਦਿੰਦੇ ਨੇ ਤਾਜ਼ੀ ਹਵਾ ਦਿੰਦੇ ਨੇ ਤੇ ਜੇ ਇਹੋ ਚੀਜ਼ਾਂ ਨਾ ਰਹਣ ਤੇ ਫੇਰ ਸਾਡਾ ਸਾਡੇ ਦੇਸ਼ ਵਿੱਚ ਗਰਮੀਂ ਤਾਂ ਵੱਧਨੀ ਵੱਧਨੀ ਆ ਜਿਸ ਹੁਣ ਸਾਡੀ ਖੇਤੀ ਬਾੜੀ ਹੇਗੀ ਆ ਮੀਂਹ ਨੀ ਪੇਣਗੇ ਤੇ ਇਹਨਾ ਨੂੰ ਪਾਣੀ ਕਿੱਧਰੋਂ ਮਿਲੇਗਾ। ਹ ਤੇ ਇਨਸਾਨ ਵੀ ਕਿੱਧਰ ਦਾ ਅੱਗੇ ਕਮਾਏਗਾ ਜਾਂ ਖਾਏਗਾ ਕੀ ਕਰੇਗਾ ਉਹ
ਹਾਂਜੀ ਹੁਣ ਤੁਸੀਂ ਆਪ ਹੀ ਵੇਖ ਲੋ ਨਾ ਹੁਣ ਵਿਚੇ ਹੀ ਕਿੰਨੀ ਵਾਰੀ ਤਿੰਨ ਚਾਰ ਵਾਰੀ ਮੀਂਹ ਪੈ ਗਿਆ। ਹੱਦੋਂ ਵੱਧ ਹੀ ਕਿੱਦਾਂ ਕਿ ਤੂਫਾਨ ਆਲਾ ਹਿਸਾਬ ਹੋ ਗਿਆ
ਤੁਹਾਡੇ ਤੇ ਕਹਿੰਦੇ ਨੀਨੋ ਕਰਕੇ ਕੁੱਛ ਹੈਗਾ ਵਾ ਉਹਦਾ ਵੀ ਖ਼ਤਰਾ ਬਹੁਤ ਜੈਦਾ ਕਿਉਂਕਿ ਇੱਕ ਤੇ ਜਵਾਲਾਮੁੱਖੀ ਫੱਟ ਚੁੱਕੀ ਹੋਈ ਸੀ ਹੈਨਾ।
ਹਾਂਜੀ
ਕੇ ਇੰਨੀ ਕੁ ਜੈਦੀ ਗਰਮੀ ਵੱਧ ਚੁੱਕੀ ਪਤਾ ਨੀ ਕਿੱਥੋਂ ਤੱਕ ਕਹਿੰਦੇ ਉਹ ਚੀਜ਼ ਫੈਲ ਚੁੱਕੀ ਹੋਈ ਸੀ।
ਉਹ ਮੈਡਮ ਮੈਨੂੰ ਨਾ ਵੀ ਜਿਹੜੀ ਗੱਲ ਤੁਸੀਂ ਦੱਸਣ ਦੇ ਨਾ ਉਹ ਮੈਂ ਉਹਦੇ ਵਿੱਚੋਂ ਨਾ ਵੇਖਿਆ ਸੀ ਮੈਂ ਉਹ ਨਾ ਸ਼ਹਿਰ ਦੇ ਵਿੱਚ ਜਿਹੜੀ ਉਹ ਪਹਿਲੀ ਗੱਲ ਕਿ ਉਹ ਜਲਦੀ ਇੰਨੀ ਫਟਦੇ ਨੀ ਸੀ ਉਹ ਕਹਦੇ ਕਿੰਨੇ ਸਾਲਾਂ ਬਾਅਦ ਜਾ ਕੇ ਜੋ ਫੱਟੀ ਨਾ ਉਹ ਉਹ ਆਪਣੇ ਜਵਾਲਾ ਮੁਖ ਅਪਣੀ ਜਗ੍ਹਾ ਤੋਂ ਵੀਹ-ਵੀਹ, ਪੰਜੀ-ਪੰਜੀ ਕਿਲੋਮੀਟਰ ਸ਼ਹਿਰਾਂ ਤੱਕ ਟੱਚ ਕਰ ਗਈ ਓ।
ਸਹੀ ਗੱਲ ਆ ਬੌ ਜਿਆਦਾ ਅੱਗੇ ਤੱਕ ਟੱਚ ਕਰ ਚੁੱਕੀ ਹੋਈ ਐ ਜਿਹਦੇ ਕਰਕੇ ਕਿੰਨੇ ਕਿੰਨੀ ਗਰਮੀਂ ਯੂਰਪ ਵਿੱਚ ਵੇਖ ਲੋ ਕਿੰਨੀ ਜਿਆਦਾ ਗਰਮੀਂ ਪੈਣ ਡਈ ਆ। ਇਸ ਹਿਸਾਬ ਨਾਲ ਇੱਥੇ ਪੈਣਦੇ ਚਲੋ ਪੰਜਾਬ ਬਵੰਜਾ ਲਗਾ ਲੋ ਡਿਗਰੀ ਹੇਗੀ ਆ ਚੱਲਦੇ ਜੈੜੇ ਯੂਰਪ ਕੰਟਰੀਆਂ ਵਾਲੇ ਹੈਗੇ ਨਾ ਓਨਾਂ ਦੀ ਇਕਤਾਲੀ, ਬਤਾਲੀ ਜਜੇ ਓਥੇ ਡਿਗਰੀ ਹੋਈ ਤੇ ਓ ਲੋਕ ਓ ਨੀ ਝੱਲਦੇ ਪਏ ਓਥੇ।
ਪਰ ਓ ਪਤਾ ਕੀ ਗੱਲ ਐ ਮੈਡਮ ਪਤਾ ਉੱਧਰ ਦਾ ਨਾ ਓਨਾਂ ਨੂੰ ਮੌਸਮ ਜਿਹੜੇ ਯੂਰੋਪ ਕਹਿੰਦੇ ਨੇ ਯੂਰੋਪ ਹਮੇਸ਼ਾ ਠੰਡਾ ਹੀ ਦੇਸ਼ ਰਿਹਾ ਵਾ ਕਿਉਂਕਿ ਉੱਥੇ ਬਾਰਾਂ ਮਹੀਨੇ ਮੌਸਮ ਠੰਢਦਾ ਰਹਿੰਦਾ ਬਰਫ਼ ਪੈਂਦੀ ਏ ਓਨਾਂ ਨੂੰ ਇਹ ਚੀਜ਼ਾਂ ਦਾ ਪਤਾ ਨੀ ਐ। ਸਿਰਫ ਸਾਡੇ ਭਾਰਤੀ ਲੋਕ ਭਾਂਜੀ ਆਪਾਂ ਹਰ ਮੌਸਮ ਨੂੰ ਝੇਲ ਸਕਦੇ ਆ। ਆਪਾਂ ਉੱਥੇ-ਉੱਥੇ ਪੰਜਾਹ ਡਿਗਰੀ ਇੱਥੇ ਆ ਸਹਿਣ ਕਰ ਸਕਦੇ ਆ ਉੱਥੇ ਸੱਠ ਡਿਗਰੀ ਵੀ ਹੋ ਗਿਆ ਨਾ ਆਪਾਂ ਉੱਥੇ ਜਾ ਕੇ ਤਾਂ ਵੀ ਕੰਮ ਕਰਨਾ ਤੇ ਆਪਾਂ ਫਰੈਸ਼ ਰਹਿਣਾ ਪਰ ਉਹ ਬੰਦੇ ਓ ਉੱਥੇ ਦੇ ਜਿਹੜਾ ਬਾਰਾਂ ਮਹੀਨੇ ਠੰਢ ਦਾ ਮੌਸਮ ਨਾ ਸਿਰ ਓਨਾ ਨੂੰ ਠੰਢ ਦੀ ਆਦਤ ਹੋਈ ਐ। ਗਰਮੀ ਦੀ ਆਦਤ ਓਨਾਂ ਨਾਲ ਹੈਗੀ ਨ ਏ ਤੇ ਇਸ ਕਰਕੇ ਓ ਚੀਜ਼ ਝੱਲ ਨੀ ਪਾਉਂਦੇ ਓ।
ਕਿੰਨਾ ਮੈਂ ਕਹਿੰਨੀ ਗੱਡੀਆਂ ਦੇ ਨਾਲ ਓਨਾਂ ਦੀ ਧੁੱਪ ਇੰਨੀ ਜ਼ਿਆਦਾ ਧੁੱਪ ਇੰਨਾ ਜ਼ਿਆਦਾ ਲੋਕ ਸਮੁੰਦਰਾਂ ਵਿੱਚ ਨਹਾਣ ਬਸ ਧੁਰਪ ਹੋਏ ਨੇ ਗੱਡੀਆਂ ਓਨਾਂ ਦੀਆਂ ਹਨਾ ਕਿੰਨੀਆਂ ਗਰਮ ਗਰਮ ਹੋ ਫੁੱਲੀ ਜਾ ਰਹੀ ਆ ਜਿਵੇਂ ਫੱਟ ਹੀ ਜਾਣੀਆਂ ਹੁੰਦੀਆਂ ਵਾ।
ਹਾਂਜੀ ਹਾਂ ਵਿੱਚ ਜਪਾਨ ਵਾਲੀ ਸਾਈਡ ਤੇ ਕਿਹੜੀ ਵਾਲੀ ਸਾਈਡ ਤੇ ਵੀ ਵਿਡੀਉ ਆਈਆਂ ਗੱਡੀਆਂ ਪਈਆਂ ਪਈਆਂ ਗਰਮੀਆਂ ਚੱ ਉਨਾਂ ਦੀਆਂ ਫੁੱਲ ਵਾ ਤੇ ਤੋੜਦੇ-ਫਿਰਦੇ ਬੰਦਿਆਂ ਦੀ ਚੱਪਲਾਂ ਗਲੀ ਆਦੀਆਂ ਵਾ।
ਹਾਂ-ਹਾਂ, ਓ ਟਰ ਬ ਦੇ ਉੱਤੇ ਟਾਇਰ ਜਿਹੜੇ ਉਹ ਮੈਲਟ ਹੋ ਗਏ ਹੋਏ ਨੇ ਜ਼ਮੀਨ ਥੱਲੇ ਓ ਕੇ ਫਟਦੀ ਪਈ ਇਹਨਾਂ ਦੀ ਇਹ ਯੂਰਪ ਕੰਟਰੀ ਸਾਰਾ ਵੀਡੀਓ ਆ ਰਹੀਆਂ ਉਨਾਂ ਦੀਆਂ।
ਏ ਜ ਜਿੰਨੇ ਵੀ ਆ ਕੁਛ ਹੋਣਡਿਆ ਆ ਸਭ ਸਾਰਾ ਕੁਛ ਯੂਰਪ ਤੋਂ ਤੇ ਹੋਣਡਿਆ ਜਿਹੜੇ ਯੁੱਧ ਵਾਰ ਸ ਕੁਛ ਹੁੰਂਦਾ ਯੂਰੋਪ ਕੰਟਰੀਆਂ ਹੈਗੀਆਂ ਸਾਰੀਆਂ ਹੋਰ ਕਿਹੜੀਆਂ ਹੈਗੀਆਂ ਵਾ? ਤੇ ਇਹੀ ਸਭ ਕੁੱਝ ਤਕਨੀਕਾਂ ਕਰਦੀਆਂ ਵਾ ਆਪਣੇ ਆਪ ਨੂੰ ਉੱਪਰ ਇੱਕ ਨੰਬਰ ਤੇ ਲੈ ਕੇ ਆਉਣ ਕਰਕੇ। ਪਰ ਇੱਕ ਨੰਬਰ ਤੇ ਲਿਉਣ ਕਰਕੇ ਜਿਹੜਾ ਕੁਦਰਤੀ ਜੇੜਾ ਵਾਤਾਵਰਨ ਜੇੜਾ ਹੈਗਾ ਵਾ ਓ ਖਰਾਬ ਓ ਇਹਨਾਂ ਨੂੰ ਕੀ ਆ ਇਹਨਾਂ ਨੇ ਤਾਂ ਆਪਣੀ ਤੇ ਇੱਕ ਬੰਦਾ ਨਾ ਕਿ ਸੇਫ ਹਾਊਸ ਬਣਾਇਆ ਹੁੰਦਾ ਕਿ ਆਪਣਾ ਸੁਰੱਖਿਅਤ ਇੱਕ ਚੀਜ਼ ਜਗ੍ਹਾ ਬਣਾਈ ਹੁੰਦੀ ਐ। ਏਨਾਂ ਨੂੰ ਉਹ ਚੀਜ਼ ਉੱਥੇ ਕੁਛ ਵੀ ਏਨਾਂ ਨੂੰ ਸੂਈ ਤੱਕ ਨਹੀਂ ਚੁੱਭਣੀ। ਮਗਰ ਝਿਰਨਾ ਕਿਹਨੂੰ ਪੈਂਦਾ? ਓਨਾਂ ਦੇਸ਼ ਦੇ ਨਾਗਰਿਕਾਂ ਨੂੰ ਨ ਓਨਾਂ ਦੇਸ਼ ਦੇ ਨਾਗਰਿਕਾਂ ਨੂੰ ਝੱਲਣਾ ਪੈਂਦਾ ਹੱਦੋ ਵੱਧ ਚੱਲਣਾ ਪੈਂਦਾ ਜਿਹੜੇ ਉੱਥੇ ਬਗਾਨੇ ਸਾਡੇ ਵਰਗੇ ਦੇਸ਼ਾਂ ਦੇ ਗਏ ਹੁੰਦੇ ਜਾਂ ਸਾਡੇ ਵਾਲਿਆਂ ਨੂੰ ਸਾਡੇ ਇੱਥੇ ਹੁੰਣ ਦਾ ਮੌਸਮ ਉਹੋ ਐ ਤੇ ਇਹ ਚੀਜ਼ਾਂ ਚੀਜ਼ਾਂ ਹੁੰਦੀਆਂ ਵਾ ਬਸ ਆਹ ਇਹ ਚੀਜ਼ਾਂ ਦਾ ਹੁੰਦਾ ਕਿ ਕੁਦਰਤ ਦੀ ਚੀਜ਼ ਨਾਲ ਨਾ ਕਦੇ ਵੀ
ਕਦੀ ਛੇੜਖਾਨੀ ਨਈ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਆਹ ਲੋਕਾਂ ਨੇ ਕਿੰਨੇ ਨਕਲੀ ਮੀਂਹ ਪਏ ਦਿੱਲੀ ਵਿੱਚ ਕਿੱਡਾ ਵੱਡਾ ਪ੍ਰੋਜੈਕਟ ਤਿਆਰ ਕੀਤਾ ਗਿਆ। ਅੱਛਾ ਤੇ ਦਿੱਲੀ ਵਿੱਚ ਤਾਂ ਵੈਸੇ ਲੋੜ ਤਾਂ ਹੈਗੀ ਨੀ ਸੀ ਕਿਉਂਕਿ ਐਹ ਮੀਂਹ ਨਕਲੀ ਪਾਉਣ ਦੀ ਲੋੜ ਸਿਰਫ ਦੂਜੇ ਦੇਸਾਂ ਨੂੰ ਹੁੰਦੀ ਆ ਜਿਵੇਂ ਡੁਬੱਈ ਵਿੱਚ ਸੀ ਠੀਕ ਆ।
ਨਈ ਜਿੱਥੇ ਕਦੀ ਮੀਂਅ ਪੇਂਦਾ ਈ ਨੀ ਆ।
ਹਾਂਜੀ ਜਿੱਥੇ ਉੱਥੇ ਲੋੜ ਹੈਗੀ ਏਨਾਂ ਦਿੱਲੀ ਵਿੱਚ ਵੀ ਏ ਪ੍ਰੋਜੈਕਟ ਤਿਆਰ ਕਰਵਾ ਕੇ ਏਥੇ ਨਕਲੀ ਮੀਂਹ ਪਾਉਣ ਦੀ ਕੋਸ਼ਿਸ਼ ਕੀਤੀ ਕੀ ਫਾਇਦਾ ਓ ਇੱਕ ਪੈਸਾ ਵੇਸਟ ਗਿਆ ਬਟ ਬਾਰਿਸ਼ ਫਿਰ ਨੀ ਹੋਈ। ਹੁਨ ਕੁਦਰਤੀ ਚੀਜ਼ ਨੂੰ ਵੀ ਲੈਣ ਲਈ ਓ ਤਰਸਦੇ ਪਏ ਨੇ ਹੁਣ ਅੱਜ-ਕੱਲ ਹੁਣ ਸਾਰੇ ਜਣੇ।
ਆਹੀ ਗੱਲ ਨਾ ਹੁਣ ਤੁਸੀਂ ਵਿਗੜੇ ਦਰੱਖਤ ਪਏ ਆ ਆਪਣੇ ਮਤਲਬ ਕਰਕੇ ਸੁਸਾਇਟੀਆਂ ਹਾਈਫਈ ਕਰਨ ਵਾਸਤੇ ਰੋਡ ਬਣਾਉਣ ਸਤੇ ਓਨਾਂ ਨੂੰ ਕੱਟੀ ਜਾਂਦੀ ਏ। ਆਕਸੀ ਆਕਸੀਜਨ ਖਤਮ ਹੀ ਹੋ ਗਈ ਨਾ ਕਿਸ ਪਾਸੇ ਵੀ ਹੁਣ ਦਿੱਲੀ ਦੀ ਗੱਲ ਪਰ ਓ ਤੇ ਦਿੱਲੀ ਦੇ ਵੈਸੇ ਵੀ ਹਰ ਚੀਜ਼ ਵਾਸਤੇ ਅੱਗੇ ਆ ਪੋਲਿਊਸ਼ਨ ਦੇ ਮਾਮਲੇ ਲੈ ਲਓ। ਪੋਲਿਊਸ਼ਨ ਹੱਦੋਂ ਵੱਧ ਐ ਉੱਥੇ ਆਕਸੀਜਨ ਆਕਸੀਜਨ ਔਕ ਓਕਸੀਜਨ ਸਾਨੂੰ ਪਹਾੜਾਂ ਦੇ ਉੱਤੇ ਜਾ ਕੇ ਜਿਹੜੀ ਮਿਲ ਜਾਂਦੀ ਆ ਓ ਦਿੱਲੀ ਦੇ ਵਿੱਚ ਓ ਵੀ ਘੱ ਹੈਗੀ ਆ ਪੋਲਿਊਸ਼ਨ ਕਰਕੇ।
ਹਾਂ ਘੱਟਦੀ ਪਈ ਆ ਹੁਣ ਅੱਜ ਕੱਲ੍ਹ ਹਿਮਾਚਲ ਚ ਵੀ ਚੱਲ ਜੋ ਓਥੇ ਵੀ ਏ ਚੀ ਜਾਂ ਹੁਣ ਬੌਤ ਹੋਣ ਲੱਗ ਪੀਆ, ਭਾੜ ਕੱਟ-ਕੱਟ ਕੇ ਸੜਕਾਂ ਬਣਾਈ ਜਾ ਰਏ ਨੇ। ਏ ਵੀ ਛੇੜਖਾਨੀ ਆ ਹੁਣ ਓ ਚੀਜ਼ਾਂ ਨੀ ਰਹਿ ਚੁੱਕੀਆਂ ਹੋਈਆਂ ਏਥੇ।
ਹੁਣ ਤੁਸੀਂ ਜੇੜਾ ਘੁੰਮਣ ਫਿਰਨ ਵਾਲਾ ਕੁੱਦ ਜੇੜੇ ਲੋਕ ਘੁੰਮਣ ਜਾਂ ਜੇੜੀ ਓ ਚੀਜ਼ ਪਸੰਦ ਕਰਦੇ ਵੇ ਖਣ ਜਾਂਦੇ ਆ ਅਗਰ ਓਨਾਂ ਨੂੰ ਓਹੀ ਚੀਜ਼ ਓਥੇ ਦੇਖੂਗੀ ਨੀ ਕੋਈ ਨਵਾਂ ਐਡਵਾਂਸ ਚੱਲੂ ਹੋਊਗਾ ਤਾਂ ਲੋਕੀ ਓ ਵੀ ਘੱਟ ਜਾਣਗੇ ਪਰ ਸਟਾਟਿੰਗ-ਸਟਾਟਿੰਗ ਦੇ ਵਿੱਚ ਚਾ ਹੁੰਦਾ ਕਿ ਹਾਂ ਵੀ ਆਹ ਸ਼ਹਿਰ ਦੇ ਵਿੱਚ ਆ ਬਣਨ ਦੇਆ ਵਾ। ਆ ਚੀਜ਼ਾਂ ਹੈਗੀਆਂ ਤੇ ਆਪਾਂ ਜਾ ਕੇ ਵੇਖ ਆਈਏ ਜਾ ਕੇ, ਓ ਜਦੋ ਦੁਬਾਰਾ ਓਥੇ ਜਾ ਕੇ ਪਤਾ ਹੀ ਲੱਗਜੂ ਕਿ ਹਾਂ ਆਪਾਂ ਜੇੜੀ ਚੀਜ਼ ਨੂੰ ਲੱਭਦੇ ਆ ਓ ਏਥੇ ਰੈ ਈ ਨੀ ਗਿਆ ਹੁਣ ਤੇ ਦੁਬਾਰਾ ਜਾਣਾ ਕਿੰਨੇ ਆ। ਓ ਫੇਰ ਓ ਬਣਾ ਕੇ ਦੇਖੋ ਕਿਹੇ ਨੂੰ ਵਿਖਾ ਕੇ ਵਿਖਾਉਣ ਵਾਸਤੇ ਫਾਇਦਾ ਨ ਨਾ ਕੋਈ ਵੀ ਚੀਜ਼ ਦਾ, ਇਸ ਕਰਕੇ ਨਾ ਈ ਕਰੋ ਜਿੱਦਾਂ ਕੁਦਰਤੀ ਜੇੜੀ ਬਣੀ ਹੋਈ ਓਨੂੰ ਪਈ ਰੈਣ ਦੋ ਓਦਾਂ ਈ।
ਹਾਂ ਕਦੀ ਛੇੜਖਾਨੇ ਕਰਨੀ ਈ ਨੀ ਚਾਈਦੀ ਕਿਉਂਕੀ ਇਸ ਦੇ ਰੇਆ ਵਾ ਸਾਨੂੰ ਕੁਦਰਤ ਬੈਠੇ ਬੈਠਾਏ ਸਾਨੂੰ ਬਾਰਿਸ਼ ਮਿਲਦੀ ਪਈ ਆ ਹਰ ਮੀਨੇ ਜੇੜੀ ਚੀਜ਼ ਕੰਟੀਨਿਊ ਸਾਡੇ ਨਾਲ ਚੱਲਦੀਆਂ ਸੀ ਓ ਅੱਜ-ਕੱਲ ਹੁਣ ਨਹੀਂ ਹੈਗੀਆਂ ਇਸ ਦੁਨੀਆਂ
ਹੁਣ ਮੈਡਮ ਜਿੰਨਾ ਕੋ ਪੈਹਾ ਹੈਗਾ ਵਾ ਜਿੰਨਾ ਕੋ ਇਹ ਚੀਜ਼ਾਂ ਹੈਗੀਆਂ ਬੈਠੀਆਂ ਓਨਾਂ ਨੇ ਆਪਣਾ ਨਾਂ ਵਧਾਉਣ ਵਾਸਤੇ ਏ ਚੀਜ਼ਾਂ ਨਾਲ ਖੇਡਣਾ ਖੇਡ-ਖੇਡ ਤੇ ਖੇਡਣੀ ਖੇਡਣੀ ਓਨਾਂ ਨੇ। ਕਿ ਨਈ? ਹੁਣ ਸਿਰ ਓਨਾਂ ਨੂੰ ਏ ਓ ਏ ਚੀਜ਼ ਦਾ
ਲੇਕਿਨ ਚੀਜ਼ਾਂ ਏ ਏਨਾਂ ਨੂੰ ਝੱਲਣੀਆਂ ਪੈਣਦੀਆਂ ਪਰ ਸਰਕਾਰਾਂ ਜੇੜੀਆਂ ਆ ਕੇ ਆਪਣੇ-ਆਪਣੇ ਨਵੇਂ-ਨਵੇਂ ਤਕਨੀਕਾਂ ਕੱਢੀ ਜਾਣ ਦੀਆਂ ਬਸ ਅਸੀਂ ਓ ਕਰ ਲੀਏ ਕਿ ਚਲੋ ਜੀ ਪਰ ਏ ਨੀ ਪਤਾ ਅਜੇ ਏ ਆਮ ਪਬਲਿਕ ਨੂੰ ਸਭ ਕੁਛ ਝਲਣਾ ਪੈਣ ਦਿਆ ਵਾ
ਹਾਂਜੀ ਓ ਤੇ ਹੈਗਾ ਵਾ।
ਹੁਣ ਇਨਸਾਨ ਨੂੰ ਬਾਰਿਸ਼ ਨਾ ਰੁਕੂਗੀ ਖੇਤੀਬਾੜੀ ਮੇ ਖੇਤੀਬਾੜੀ ਓ ਕਿੱਦਾਂ ਕਰੇਗਾ? ਖੇਨਤੀਬਾੜੀ ਕਰਦੈ ਚ ਓ ਡੈਮ ਇੰਨੇ ਜਾਦਾ ਖੋਲ ਦਿੰਦੇ ਕਿ ਹੜ੍ਹਾਂ ਦਾ ਹੀ ਪੂਰੀ ਸਥਿ ਤੀ ਬਣਾ ਦਿੰਦੇ।
ਹੋਰ ਕਈ ਤੇ ਡੈਮ ਐਹੋ ਜੇ ਆ ਜੇੜੇ ਕਿ ਜਿਨਾਂ ਨੂੰ ਐਕਸਪਾਇਰ ਹੋਏਆ ਨੂੰ ਪੰਜ-ਪੰਜ ਦੱਸ-ਦੱਸ ਸਾਲ ਹੋ ਗਏ ਆ।
ਬੁਨਿਆਦ ਹੈਗੀ ਸੀ। ਅੱਸੀ ਸਾਲ ਦੀ ਭਾਗੜਾ ਡੈਮ ਦੀ ਓ ਵੀ ਅੱਜ ਹੋ ਚੁੱਕੀ ਹੋਈ ਆ ਓਨਾਂ ਨੇ ਵਾਰਨਿੰਗ ਦੇ ਚੁੱਕੇ ਹੋਏ ਨੇ ਬਟ ਇਸ ਚੀਜ਼ ਵੱਲ ਸਰਕਾਰ ਦਾ ਕੋਈ ਧਿਆਨ ਨਈ ਹੈਗਾ।
ਹਾ ਜੀ ਧਿਆਨ ਦੇਣਾ ਚਲੋ ਠੀਕ ਐ ਮੈਡਮ ਕਰਦਾ ਤੁਆਨੂੰ ਬਾਦ ਚ ਫੋਨ ਚੇ ਫੋਨ ਆਉਣ ਤੇ ਚੰਗਾ ਲੱਗਦਾ ਮ